ਹੈਲੋ ਸਤਿ ਸ਼੍ਰੀ ਅਕਾਲ ਮੈਡਮ ਆਵਾਜ਼ ਆ ਰਹੀ ਤੁਹਾਨੂੰ ਮੇਰੀ ਹਾਂਜੀ- ਹਾਂਜੀ ਕੋਈ ਨੈਟਵਰਕ ਇਸ਼ੂ ਤਾਂ ਨਹੀਂ ਲੱਗ ਰਿਹਾ
ਨਹੀਂ ਹੁਣੇ ਤੱਕ ਤਾਂ ਦੇਖੋ ਕੋਈ ਨਹੀਂ ਲੱਗ ਰਿਹਾ ਜੇ ਲੱਗੇਗਾ ਤਾਂ ਦੱਸ ਦਾਂਗੇ
ਜੀ-ਜੀ ਹੋਰ ਮੈਡਮ ਦੱਸੋ ਕਿਸ ਟੋਪਿਕ ਤੇ ਗੱਲ ਕਰੋਗੇ ਤੁਸੀਂ
ਤੁਸੀਂ ਦੱਸੋ ਕਿਸਤੇ ਕਰਨਾ ਚਾਹੋਗੇ
ਮੈਡਮ ਅਸੀਂ ਜਿਵੇਂ ਪਾਣੀ ਪੋਲਿਊਸ਼ਨ ਤੇ ਵੀ ਦੇੇਖ ਸਕਦੇ ਵਾਟਰ ਪੋਲਿਊਸ਼ਨ ਦੇ ਜਿਵੇਂ ਅੱਜ ਕੱਲ੍ਹ ਪਾਣੀ ਜਿਵੇਂ ਕਾਫੀ ਪ੍ਰਦੂਸ਼ਿਤ ਹੋ ਰਿਹਾ ਹੈਨਾ ਜਿਵੇਂ ਸ਼ਹਿਰਾਂ ਦੇ ਵਿੱਚ ਦੇਖਿਆ ਜਾਵੇ ਤਾਂ ਪਾਣੀ ਦੀ ਮਤਲਬ ਕਾਫ਼ੀ ਜ਼ਿਆਦਾ ਦਿੱਕਤ ਹੈ ਹੈਨਾ ਪੀਣ ਵਾਲਾ ਪਾਣੀ ਵੀ ਲਿਮਟਡ ਆਉਂਦਾ ਹੈਗਾ ਆ ਸਵੇਰ ਦਾ ਟਾਈਮ ਵੀ ਫਿਕ ਗਾ ਆ ਉਸੇ ਟਾਈਮ ਪੀਰੀਅਡ ਚ ਆਏਗਾ ਸ਼ਾਮ ਨੂੰ ਵੀ ਆਏਗਾ ਅਗਰ ਪਿੰਡਾਂ ਦੀ ਗੱਲ ਕਰੀਏ ਤਾਂ ਉੱਥੇ ਥੋੜਾ ਜਿਹਾ ਪਾਣੀ ਦਾ ਹੈ ਕਿਉਂਕਿ ਲੋਕ ਘਰਾਂ ਦੇ ਵਿੱਚ ਬੋਰ ਵਗੈਰਾ ਕਰਵਾਂਦੇ ਹੈਗੇ ਆ ਕਰਵਾ ਸਕਦੇ ਆ ਤੇ ਉਹਨਾਂ ਦੇ ਘਰਾਂ ਦੇ ਵਿੱਚ ਮੋ ਮੋਟਰ ਲੱਗਣ ਨਾਲ ਉਹਨਾਂ ਨੂੰ ਪਾਣੀ ਦੀ ਸਹੂਲਤ ਕਾਫ਼ੀ ਜ਼ਿਆਦਾ ਹੁੰਦੀ ਪੀਣ ਵਾਲਾ ਵੀ ਨਹਾਣ ਲਈ ਹਰ ਕੰਮ ਦੇ ਵਿੱਚ ਜਿਹੜਾ ਪਾਣੀ ਆ ਉਹਨਾਂ ਨੂੰ ਆਰਾਮ ਨਾਲ ਵਰਤਿਆ ਜਾਂਦਾ ਮੁਕਾਬਲੇ ਸ਼ਹਿਰਾਂ ਦੇ
ਹਾਂਜੀ ਦੇਖੋ ਜੀ-ਦੇਖੋ ਜੀ ਸ਼ਹਿਰਾਂ ਹੈ ਸ਼ਹਿਰਾਂ ਵਿੱਚ ਤੇ ਗੰਦਾ ਪਾਣੀ ਵੀ ਬਹੁਤ ਆਂਦਾ ਹੈ ਇੱਕ ਟਾਈਮ ਆਂਦਾ ਨਾ ਦਿਨ ਵਿਚ ਤਿੰਨ ਟਾਈਮ ਆਂਦਾ ਹੋਵੇ ਟਾਈਮ ਗੰਦਾ ਵੀ ਆਂਦਾ ਪਾਣੀ ਜਿਵੇਂ ਮਿੱਟੀ-ਮਿੱਟੀ ਚ ਜਾਂਦੀ ਨਾ ਰੇਤ- ਰੇਤ ਉਸ ਤਰ੍ਹਾਂ ਦਾ ਪਾਣੀ ਆਂਦਾ ਕਈ ਵਾਰ ਚਿੱਟਾ ਪਤਾ ਨੀ ਪਿੱਛੋਂ ਕੋਈ ਦਵਾਈ ਦਵਉਈ ਪਾ ਦਿੰਦੇ ਆ ਕਲੋਰੀਨ ਵਗੈਰਾ ਪਾ ਦਿੰਦੇ ਹੋਣੇ ਨਾ
ਜੀ
ਉਸਰ੍ਹਾਂ ਪਾ ਦਿੰਦੇ ਆ
ਹਾਂਜੀ
ਅੱਜ ਕੱਲ੍ਹ ਤੁਸੀਂ ਦੇਖੋ ਨਦੀ ਨਦੀਆਂ ਵੀ ਕਿੰਨੀਆਂ ਗੰਦੀਆਂ ਹੈ ਨਦੀਆਂ ਵੀ ਲੋਕ ਗੰਦ ਵਗੈਰਾ ਸੁੱਟ ਦਿੰਦੇ ਹੈ
ਹਾਂਜੀ-ਹਾਂਜੀ ਸਹੀ ਗੱਲ ਹੈ ਤੇ ਉਹੀ ਆ ਮੈਡਮ ਜਿੱਦਾਂ ਤੁਸੀਂ ਕਲੋਰੀਨ ਕਰ ਰਹੇ ਹੋ ਕਲੋਰੀਨ ਤਾ ਸਿਰਫ ਪੀਣ ਵਾਲੇ ਪਾਣੀ ਨੂੰ ਮਤਲੱਬ ਗੰਦੇ ਪਾਣੀ ਨੂੰ ਪੀਣ ਵਾਲਾ ਪੀਣਯੋਗ ਬਣਾਉਣ ਲਈ ਸਵਸ਼ ਕਰਨ ਲਈ ਕਲੋਰੀਨ ਪਾਂਦੇ ਹੈਗੇ ਹੁਣ ਜਿਵੇਂ ਅਸੀਂ ਚੰਡੀਗੜ੍ਹ ਸ਼ਹਿਰ ਦੀ ਗੱਲ ਕਰਦੇ ਹਾਂ ਹੁਣ ਸਾਡਾ ਜਿਹੜਾ ਏਰੀਆ ਹੈਗਾ ਚਲੋ ਤੇ ਇਸ ਮਤਲਬ ਜਿਹੜਾ ਪਾਣੀ ਆਂਦਾ ਹੈ ਸਾਨੂੰ ਜਿਹੜਾ ਪੀਣ ਵਾਲਾ ਪਾਣੀ ਵੀ ਭਰ ਕੇ ਰੱਖਣਾ ਪੈਂਦਾ ਹੈਗਾ ਠੰਡਾ ਕਿਉਂਕਿ ਅੱਜ ਕੱਲ੍ਹ ਤੁਹਾਨੂੰ ਪਤਾ ਗਰਮੀ ਹੈ ਗਰਮੀ ਕਰਕੇ ਜਿਹੜਾ ਪਾਣੀ ਜ਼ਿਆਦਾ ਯੂਜ ਹੁੰਦਾ ਹੈਗਾ ਵਾਸ਼ਰੂਮ ਵਗੈਰਾ ਨਾਹਾਣ ਦੇ ਲਈ ਕੱਪੜੇ ਧੋਣ ਦੇ ਲਈ ਔਰ ਫੇਿਰ ਸਾਨੂੰ ਜਿਹੜਾ ਕੱਪੜੇ ਹੈਗਾ ਹੈ ਉਹ ਪਾਣੀ ਦੀ ਪੂਰਤੀ ਨਾ ਹੋਣ ਕਰਕੇ ਅਸੀਂ ਕੱਪੜੇ ਜਿਹੜੇ ਹੱਥਾਂ ਨਾਲ ਧੋ ਰਹੇ ਹਾਂ ਸਾਨੂੰ ਸਾਡੇ ਘਰਾਂ ਦੇ ਵਿੱਚ ਮਸ਼ੀਨਾਂ ਬਟ ਅਸੀਂ ਮਸ਼ੀਨਾਂ ਯੂਜ ਨਹੀਂ ਕਰ ਪਾ ਰਹੇ ਕਿਉਂਕਿ ਪਾਣੀ ਦੀ ਕਮੀ ਕਈ ਵਾਰ ਪ੍ਰੈਸ਼ਰ ਲੋ ਐ, ਕਈ ਵਾਰ ਪ੍ਰੈਸ਼ਰ ਮਤਲਬ ਤੇਜ਼ ਹੁਣ ਅਗਰ ਪਿੰਡਾਂ ਦੇ ਲੋਕ ਲੋਕਾਂ ਦੀ ਗੱਲ ਕਰੀਏ ਉਹਨਾਂ ਨੂੰ ਪਾਣੀ ਦੀ ਜਿਹੜੀ ਵਰਤੋਂ ਮਤਲਬ ਉਹ ਖੁੱਲੀ ਡੁੱਲੀ ਕਰਦੇ ਐ ਉਹਨਾਂ ਨੂੰ ਕੋਈ ਦਿੱਕ ਤ ਨੀ ਪਰੇਸ਼ਾਨੀ ਨੀ ਐ ਨਾ, ਤੇ ਮੈਨੂੰ ਲੱਗਦਾ ਜਿਵੇਂ ਬਰਸਾਤਾਂ ਹਾਂਜੀ-ਹਾਂਜੀ, ਹੁਣ ਜਿਵੇਂ ਬਰਸਾਤਾਂ ਆਂਦੀ ਆ ਬਾਰਿਸ਼ ਹੁੰਦੀ ਐ ਤਾਂ ਮੈਨੂੰ ਲੱਗਦਾ ਜਿਵੇ ਹੁਣ ਸ਼ਹਿਰ ਦੇ ਵਿੱਚ ਮਤਲਬ ਜੋ ਪ੍ਰਸ਼ਾਸਨ ਹੈਗਾ ਸ਼ਹਿਰ ਦਾ ਐਡਮਿਨਿਸਟ੍ਰੇਸ਼ਨ ਉਹਨਾ ਨੂੰ ਇਹ ਚਾਹੀਦਾ ਕਿ ਸਾਨੂੰ ਪਾਣੀ ਨੂੰ, ਜਿਹੜਾ ਰੀਯੂਜ ਕਰਨ ਲਈ ਕਈ ਤਰੀਕੇ ਅਪਣਾਣੇ ਚਾਹੀਦੇ ਜਿਸ ਨਾਲ ਕਿ ਉਹ ਪਾਣੀ ਕੱਪੜੇ, ਧੋਣ ਦੇ ਕੰਮ ਜਾਂ ਸਾਡੇ, ਘਰੇਲੂ ਕੰਮ ਜਿਵੇਂ ਗੱਡੀਆਂ ਧੋਣਾ, ਕਿਉਂਕਿ ਇੱਥੇ ਗੱਡੀਆਂ ਧੋਣ ਤੇ ਵੀ ਕਾਫੀ ਬੇਨ ਐ ਪਾਣੀ ਨਾਲ ਅਸੀਂ ਗੱਡੀ ਨੀ ਧੋ ਸਕਦੇ ਹੈਗੇ। ਤੇ ਪਾਣੀ ਅਸੀਂ ਵਿਹੜਾ ਨੀ ਅੱਗੇ ਧੋ ਸਕਦੇ, ਇਸ ਤਰੀਕੇ ਨਾਲ ਸਾਨੂੰ ਮਤਲਬ ਕਾਫ਼ੀ ਜ਼ਿਆਦਾ ਇੱਥੇ। ਪਾਣੀ ਦੇ ਨਾਲ ਉਹ ਹੈਗਾ ਆ।
ਹਾਂਜੀ, ਤੁਸੀਂ ਦੇਖੋ ਆ ਰੋ ਐ ਆ ਰੋ ਦਾ ਵੀ। ਪਾਣੀ ਕਿਤਨਾ ਵੇਸਟ ਹੁੰਦਾ ਐ, ਜਦੋਂ ਅਸੀਂ ਹੱਪ ਪਾਣੀ ਕੱਢਦੇ ਆ ਕਿਤਨਾ ਦੇਖੋ, ਪਾਣੀ ਭਾਵੇਂ। ਘੱਟ ਆਂਦਾ ਜਿਹੜਾ ਵੇਸਟ ਪਾਣੀ ਹੁੰਦਾ ਨਾ, ਫਿਰ ਬਰਬਾਦ ਬਹੁਤ ਹੁੰਦਾ ਪਾਣੀ ਫਈ ਲੋਕ ਉਹ ਨੂੰ ਬਾਲਟੀ। ਵਿੱਚ ਰੱਖਣ ਦੇ ਪੋਚੇ ਪਾਂਚੇ ਲਾ ਲੈਂਦੇ ਉਹਨਾਂ ਦਾ ਵੀ ਯੂਜ ਕਰਦੇ ਆ ਅਸੀਂ ਖੁਦ ਕਰਦੇ ਆ। ਅੱਛਾ ਸਾਡੇ ਏਸੀ ਵਿੱਚੋਂ ਪਾਣੀ ਨਿਕਲਦਾ ਤੁਸੀਂ ਰਾਤੀ ਬਾਲਟੀ ਰੱਖੋ ਛੋਟੀ ਸਵੇਰ ਤੇ ਉਹ ਬੜੀ ਬ, ਛੋਟੀ ਬਾਲਟੀ ਭਰ ਜਾਂਦੀ ਐ ਪਾਣੀ ਦੀ। ਹਾਂਜੀ, ਦੇਖੋ ਉਹ ਵੀ ਅਸੀਂ ਯੂਜ ਕਰ ਸਕਦੇ ਆ।
ਸਹੀ ਗੱਲ ਐ ਤੁਹਾਡੇ ਪੁਆਇੰਟ ਬਿਲਕੁਲ ਅੱਛਾ ਹਾਂ ਇਹ ਅਸੀਂ ਮਤਲਬ ਚਲੋ। ਅਸੀਂ ਆਪਣੀ ਜ਼ਿੰਦਗੀ ਨਿੱਜੀ ਜ਼ਿੰਦਗੀ ਦੇ ਵਿੱਚ ਡੇਲੀ ਜਾਵੇ ਹੁਣ ਜਿਵੇਂ ਸਾਡੇ ਘਰਾਂ ਦੇ ਵਿੱਚ ਦੋ ਦੋ ਤਿੰਨ ਤਿੰਨ ਏ ਸੀ ਆ। ਉਹ ਪਾਣੀ ਵੇਸਟ ਜਾ ਰਿਹਾ ਹਨਾ ਅਗਰ, ਅਸੀਂ ਉਹਨੂੰ ਯੂਜ ਕਰੀਏ ਅਸੀਂ ਉਹਨੂੰ ਗਮਲਿਆਂ ਨੂੰ, ਦੇ ਸਕਦੇ ਆ ਜਿਵੇਂ ਸਬਜ਼ੀ ਲਗਾਈ ਐ ਘਰਾਂ ਚ ਅਸੀਂ ਉਹਨੂੰ ਦੇ ਸਕਦੇ ਆ ਮਤਲਬ ਕਾਫ਼ੀ ਤਰੀਕੇ ਨਾਲ ਅਸੀਂ ਉਸ ਪਾਣੀ ਨੂੰ ਯੂਜ, ਕਰ ਸਕਦੇ ਅਗਰ ਅਸੀਂ ਚਾਹੀਏ ਤਾਂ।
ਹਾਂ ਜੇ ਕਰਨਾ ਚਾਹੀਦਾ ਅਸੀਂ ਨਹੀਂ ਕਰਨਾ ਤਾਂ ਭਾਵੇਂ ਉਹਨਾਂ ਦੀ ਭਾਈਪਾਨ ਵੀ ਸਿਰ ਤੋਂ ਬਰਬਾਦ ਜਾਏ। ਨਹੀਂ ਕਰਨਾ ਤਾਂ ਕੋਈ ਦੇਖੋ ਹਰ ਕੋਈ ਹਰ ਕਿਸੇ ਦੀ ਸੋਚ ਸਾਡੇ ਵਰਗੀ ਨੀ ਹੋਏਗੀ। ਕਈ ਕ ਆਏਗਾ ਪਾ ਪਾਣੀ ਆ ਰਿਹਾ ਤਾਂ ਅਸੀਂ ਕਿਉਂ ਬਰਬਾਦ ਪਾਣੀ। ਪਾਣੀ ਯੂਜ ਕਰੀਏ ਸਾਫ਼ ਪਾਣੀ ਯੂਜ ਕਰਾਂਗੇ ਹਨਾ।
ਜੀ ਹੁਣ ਦੇਖੋ ਜਿਵੇਂ ਹਾਂਜੀ। ਹਾਂਜੀ ਹਾਂਜੀ, ਹੁਣ ਦੇਖੋ ਸ਼ਹਿਰਾਂ ਦੇ ਵਿੱਚ ਸੀਵਰੇਜ ਦੀ ਬੜੀ ਦਿੱਕਤ ਹੈਗੀ ਆ। ਥੋੜੀ ਜਿਹੀ ਬਾਰਿਸ਼ ਹੋਏਗੀ ਉਹ ਪਾਣੀ ਮੈਡਮ ਇੰਨਾ ਗਲੀਆਂ ਚ ਸੜਕਾਂ ਚ ਭਰ ਜੇਗਾ। ਰਿਹਾਇਸ਼ੀ ਏਰੀਆਂ ਦੇ ਵਿੱਚ ਕਿ ਉੱਥੋਂ ਮਤਲਬ ਆਮ ਇਨਸਾਨ ਦਾ ਨਿਕਲਣਾ ਮੁਸ਼ਕਿਲ ਚਲੋ ਅੱਜ ਕੱਲ ਕਈ, ਅਸੀਂ ਨਿਊਜ਼ ਚ ਦੇਖਦੇ ਸੁਣਦੇ ਆ। ਉਹ ਕਈ ਜਗ੍ਹਾ ਇਸੋ ਜਿਹੇ ਇੰਸੀਡੈਂਟ ਹੁੰਦੇ ਇੱਕ ਇਨਸਾਨ ਬਾਈਕ ਵਗੈਰਾ ਤੇ ਐਕਟਿਵਾ ਤੇ ਜਾ ਰਿਹਾ। ਅੱਗੇ ਟੋਆ ਟਿੱਬਾ ਉਹਨੂੰ ਦਿਖ ਨੀ ਰਿਹਾ ਹੈਗਾ, ਹਨਾ ਉਹਦੇ ਵਿੱਚ ਜਾ ਕੇ ਜਾਂਦੇ ਜਿਵੇਂ ਨਾ। ਜਾਨੀ ਜਿਹੜਾ ਨੁਕਸਾਨ ਐ, ਉਹ ਵੀ ਹੋਣ ਦਾ ਬਹੁਤ ਡਰ ਹੁੰਦੇ ਵੀ ਐ। ਔਰ ਹੋਣ ਵਾਲੇ ਵੀ ਮਤਲਬ ਅੱਗੇ ਲੱਗ ਵੀ ਰਿਹਾ ਜੋ ਮਤਲਬ ਸੀਵਰੇਜ ਦਾ ਸਿਸਟਮ ਸਹੀ ਨੀ ਐ ਪਿੰਡਾਂ ਸ਼ਹਿਰਾਂ ਦੇ ਵਿੱਚ ਬੜੀ ਦਿੱਕਤ ਹੈਗੀ ਆ। ਤੇ ਪਾਣੀ ਨੂੰ ਅਸੀਂ ਬੜੇ ਤਰੀਕੇ ਨਾਲ ਰੀਯੂਜ ਕਰ ਸਕਦੇ ਅਗਰ ਅਸੀਂ ਚਾਹੀਏ ਤਾਂ।
ਹਾਂਜੀ, ਇਹ ਤੇ ਹੈਗਾ ਹੁਣ, ਤੁਸੀਂ ਦੇਖ ਲਓ ਤੁਸੀਂ ਗੱਲ ਕਹੀ ਜਿਸਦਾਂ ਬਰਸਾਤਾਂ ਵਿੱਚ ਸੀ ਜਿਸ ਦਾ ਪਾਣੀ ਪਤਾ ਨੀ ਲੱਗਦਾ ਕਈ ਖੱਡੇ ਹੁੰਦੇ ਐ ਹਨਾ ਕਈ ਲੋਕ ਗਿਰ ਵੀ ਜਾਂਦੇ ਆ ਲੋਕ, ਕਦੀ ਬੱਚੇ ਵੀ ਗਿਰ ਜਾਂਦੇ ਦੇਖੋ ਬਾਰਸ਼ ਨਾਣ ਜਾਏ ਖੱਡਿਆਂ ਦਾ ਪਤਾ ਨੀ ਲੱਗਦਾ। ਪਾਣੀ ਭਰ ਜਾਂਦੇ ਆ ਬੱਚੇ ਵੀ ਗਿਰ ਜਾਂਦੇ ਆ ਹੁਣ ਕਿੰਨੀਆਂ ਦਾ ਹਾ,, ਦਸੇ ਓਹੇ ਈ ਐ।
ਮੈਡਮ ਹੁੰਦੇ ਹੁਣ ਮਤਲਬ ਕੁਛ ਕੁ ਸਾਲਾਂ ਤੋਂ, ਬਹੁਤ ਹਾਦਸੇ ਸੁਣਨ ਨੂੰ ਵੀ ਮਿਲਦੇ ਆ ਆਮ ਹੁੰਦੇ ਆ। ਬਾਰਿਸ਼ ਹੁੰਦੀ ਹੈ, ਪੇੜ ਗਿਰਦੇ ਆ। ਤੇ ਪਾਣੀਏਦਾਂ ਦੇ ਵੀ ਕਾਫ਼ੀ ਜ਼ਿਆਦਾ ਮਤਲਬ ਹੋ ਹੀ ਰਹੇ, ਆ ਪੇੜਾਂ ਤੋਂ ਵੀ ਕਾਫ਼ੀ ਜ਼ਿਆਦਾ ਖ਼ਤਰਾ ਹੈ ਜਿਵੇ ਜਿਹੜੇ, ਜ਼ਿਆਦਾ ਮਤਲਬ ਪੁਰਾਣੇ, ਪੀੜਾ ਉਹਨਾਂ ਤੋਂ ਵੀ ਕਾਫ਼ੀ ਖ਼ਤਰਾ ਹੈਗਾ ਜਿਵੇਂ ਚਲੋ ਪਾਣੀ ਭਰਦਾ ਪੱਤਿਆਂ ਤੋਂ ਗਿਰਦਾ। ਉਹ ਟਾਹਣੀਆਂ ਟੁੱਟਦੀਆਂ ਗਿੱਲੀਆਂ ਹੋ ਕੇ ਤੇ ਉਹਨਾਂ ਦੇ ਵੀ ਕਾਫ਼ੀ ਜ਼ਿਆਦਾ ਮਤਲਬ ਉਹੀ ਹੈ, ਜਿਵੇਂ ਸੀਵਰੇਜ ਦਾ ਪਾਣੀ ਹੈ ਕਿਤੇ ਵੀ ਪਿੰਡ ਸ਼ਹਿਰ ਚ ਇਕੱਠਾ ਹੋ ਰਿਹਾ। ਉਹ ਪਿੰਡ ਦਾ ਕੋਈ ਮੇਨ ਬੰਦਾ ਜਿਵੇਂ ਕੋਈ ਸ਼ਹਿਰ ਦਾ ਕੋਈ ਵੀ, ਅਫਸਰ ਏ ਸਰਕਾਰੀ ਏ, ਜਲ ਵਿਭਾਗ ਚ ਲੱਗੇ ਉਹਨਾ ਨੂੰ ਚਾਹੀਦਾ। ਕਿ ਆਮ ਇਨਸਾਨ ਵੀ ਜਿਹੜਾ ਉਹਨੂੰ ਕਿਸੇ ਤਰੀਕੇ ਨਾਲ ਜਿਹੜਾ ਰੀਯੂਜ ਕਰਕੇ ਕੱਪੜੇ ਧੋਣ, ਆਪਣੀਆਂ ਗੱਡੀਆਂ ਵਗੈਰਾ ਧੋਣ- ਆਪਣੇ ਜਿਹੜੇ ਮਤਲਬ ਪੀਣ ਤੋਂ ਇਲਾਵਾ ਅਗਰ ਕੋਈ ਕੰਮ ਆ ਅਸੀਂ ਉੱਚੋਂਨੂੰ ਯੂਜ ਕਰ ਸਕਦੇ ਹਾਂ- ਸੋ ਪਾਣੀ ਨੂੰ ਪ੍ਰਦੂਸ਼ਣ ਹੋਣ ਤੋਂ ਵੀ ਜਿਹੜਾ ਰੋਕਿਆ ਜਾ ਸਕਦਾ-
ਹਾਂਜੀ ਦੇਖੋ ਪ੍ਰਦੂਸ਼ਿਤ ਹੋਣ ਤੋਂ ਵੀ ਰੋਕਿਆ ਜਾ ਸਕਦਾ ਹੈ ਹੁਣ ਦੇਖੋ- ਦੇਖੋ ਤੁਸੀਂ ਅਸੀਂ ਕੋਈ ਕਈ ਲੋਕ ਹੁੰਦੇ ਟ੍ਰੇਨਾਂ ਵਿੱਚ ਜਾਂਦੇ ਹੈ ਹੁਣ ਟ੍ਰੇਨਾਂ ਭਰ- ਕਰਦੇ ਦੇਖੋ ਕਿੰਨੀਆਂ ਨਦੀਆਂ ਆਉਂਦੀਆਂ ਨੇ ਨਾ ਨੀਚੇ ਕਿ ਲੋਕ ਕੀ ਕਰਦੇ ਉਹ ਨਦੀਆਂ ਵੀ ਜਿਹੜਾ ਵੇਸਟ- ਹੁੰਦਾ ਨਾ ਗੰਦ ਟ੍ਰਰੇਨਾਂ ਨਾਲ ਸੁੱਟ ਕੇ ਟ੍ਰੇਨਾਂ ਤੋਂ ਬਾਹਰ ਉਹ ਨਦੀਆਂ ਵਿੱਚ ਹੀ ਗੇਰ ਜਾਂਦੇ ਆ- ਹੁਣ ਅਸੀਂ ਜਿਸ ਤਰ੍ਹਾਂ ਕਿ ਜਾਂਦੇ ਹਾਂ ਅੰਬਾਲੇ ਵਗੈਰਾ ਸਾਈਡ ਆਉਂਦੇ ਆ ਸ਼ਾਹਬਾਦ- ਮਾਰ ਕੰਡਾਉਦਾੱਸ ਤੁਸੀਂ ਨਦੀਆਂ ਦੇਖੋ ਨਾ ਸੁੱਕੀਆਂ ਪਈਆਂ ਨਦੀਆਂ ਨਦੀਆਂ ਵਿੱਚ ਗੰਦ ਹੀ- ਪਿਆ ਹੋਇਆ-
ਜੀ ਜੀ ਜੀ ਸਹੀ ਗੱਲ ਐ - ਹਾਂਜੀ ਤੁਹਾਡੇ ਵੀ ਪੋਇੰਟ ਅੱਛੇ ਹੁਣ ਮੈਡਮ ਅਸੀਂ ਗੰਗਾ ਜਲ ਦੀ ਗੱਲ ਕਰਦੇ ਗੰਗਾ ਨਦੀ ਦੀ - ਕਹਿਣ ਨੂੰ ਗੰਗਾ ਨਦੀ ਪਵਿੱਤਰ ਅਸੀਂ ਮਾੜੀ ਨੀ ਕਹਿੰਦੇ ਬਟ ਜੋ ਹਾਲਾਤ ਨੇ ਲੋਕ- ਥੇ ਨਹਾ ਰੇ ਨੇ ਉਹ ਵਿੱਚ ਕੀ ਕਰ ਰਹੇ ਸਾਨੂੰ ਕੁਛ ਨੀ ਪਤਾ ਹਨਾ-
ਨਹੀਂ ਦੇਖੋ ਗੰਗਾ ਨਦੀ ਤਾਂ ਪਵਿੱਤਰ ਈ ਐ - ਹਨਾ ਉਹ ਤਾਂ ਪਵਿੱਤਰ ਈ ਐ ਉਹਨੂੰ ਖ਼ਰਾਬ ਕਿੰਨੇ ਕੀਤਾ ਸਾਡੇ ਵਰਗੇ ਲੋਕਾਂ ਨੇ ਹੀ ਕੀਤਾ ਹਨਾ- ਅਪਵਿੱਤਰ ਸਾਡੇ ਵਰਗੇ ਲੋਕਾਂ ਨੀ ਕਿਤੇ ਇਨਸਾਨ ਈ ਕਰ ਰਹੇ ਉਸਨੂੰ ਖਰਾਬ - ਸਾਨੂੰ ਚਾਹੀਦਾ ਕਿ ਸਾਨੂੰ- ਮਤਲਬ ਕਿ ਨਹੀਂ ਕਰਨਾ ਚਾਹੀਦਾ ਨਾ ਨਦੀਆਂ ਨੂੰ ਗੰਦਾ ਵਗੈਰਾ ਨਹੀਂ ਕਰਨਾ ਚਾਹੀਦਾ-
ਹੁਣ ਦੇਖੋ ਲੋਕ ਆਪਣੀਆਂ ਮੰਨਤਾਾਂ ਪੂਰੀਆਂ ਕਰਦੇ ਹੈਗੇ ਉੱਥੇ ਨਾਰੀਅਲ ਗੇ ਰਹੇ ਨੇ- ਗੰਗਾ ਦੇ ਵਿੱਚ ਹਨਾ ਤੇ ਮਤਲਬ ਕਾਫ਼ੀ ਕੁਛ- ਘਿਰਦਾ ਹੈਗਾ ਤੇ ਮਤਲਬ ਉਹਨਾਂ ਨੂੰ ਉਸ ਪਾਣੀ ਚ ਨਾ ਗਿਰ ਕੇ ਸਗੋਂ ਅਸੀਂ ਉਹੀ ਕਿਸੇ ਗਰੀਬ ਨੂੰ ਦਾਨ- ਕਰਦੀ ਕਰਦੀਐ ਇੱਕ ਤਾਂ ਪਾਣੀ ਪ੍ਰਦੂਸ਼ਿਤ ਨਹੀਂ ਹੋਏਗਾ- ਤੇ ਇੱਕ ਲੋੜਵੰਦ ਦੀ ਜ਼ਰੂਰਤ ਪੂਰੀ ਹੋ ਸਕਦੀ ਜੋ ਮੈਨੂੰ ਲੱਗਦਾ ਆਪਣੇ ਮਤਲਬ ਜੋ ਮੇਰੇ ਪਰਸਨਲੀ ਵੀ ਵਿਚਾਰ ਹੈਗੇ-
ਨਹੀਂ ਹਾਂ ਠੀਕ ਹੈ ਕਿ ਤੁਸੀਂ ਹਾਂ ਤੁਸੀਂ ਠੀਕ ਕਿਹਾ ਜੋ ਲੋੜ ਵਾਲੀ ਚੀਜ਼ਾਂ ਦੇਖੋ ਨਦੀ ਵਿੱਚ- ਪਾ ਕੇ ਕੀ ਹੋਏਗਾ ਕੁੱਛ ਨੀ ਹੋਏਗਾ ਉੱਥੇ ਹੀ ਪਿਆ ਸੜਿਆ ਗਲਦਾ ਹੀ ਰਹੇਗਾ-
ਜੀ ਉਹ ਸਿਰਫ ਇੱਕ ਉਹਥ ਸਿਰਫ ਤੁਹਾਡੀ ਇੱਕ ਮਨ ਦੀ ਆਸਥਾ ਹੈ ਕਿ ਹਾਂ ਵੀ- ਇੱਥੇ ਨਾਰੀਅਲ ਜਲ ਪ੍ਰਵਾਹ ਕਰਿਆ- ਤਾਂ ਉਹ ਪਤਾ ਨੀ ਕਿਹੜੇ ਪ੍ਰਭੂ ਨੂੰ ਮਿਲੇਗਾ ਜਾਂ ਇਦਾ ਦਾ ਕੁਛ ਨੀ ਉਹ ਸਿਰਫ ਮਿੱਟੀ ਚ ਮਿਲੇਗਾ ਐਂਡ- ਤੇ ਉਹ ਗਲੇਗਾ ਪਾਣੀ ਪ੍ਰਦੂਸ਼ਿਤ ਹੋਏਗਾ ਕਈ ਸ਼ਹਿਰਾਂ ਦੇ ਵਿੱਚ- ਉਹ ਪਾਣੀ ਜਿਹੜਾ ਗੰਗਾ ਜਲ ਕਿਸੇ ਵੀ ਨਹਿਰ ਦਾ ਪਾਣੀ ਹੈ ਨਦੀ ਦਾ- ਉਹ ਮਤਲਬ ਪੀਣ ਦੇ ਲਈ ਕਈ ਜਗ੍ਹਾ- ਯੂਸ ਹੁੰ-
ਹਾਂਜੀ ਦੇਖੋ ਪਾਈਪਾਂ ਜਿਹੜਾ ਪੀਣ ਵਾਲਾ ਪਾਣੀ ਆਉਂਦਾ ਪਾਈਪ ਲਾਈਨ ਲਾਈ ਸਾਰਿਆਂ ਦੇ- ਘਰ ਉਹੀ ਜਾਂਦਾ ਸ਼ਹਿਰਾਂ ਵਿੱਚ ਹਾਂ ਉਹੀ ਜਾਂਦਾ ਨਦੀਆਂ ਦਾ ਹੀ ਜਾਂਦਾ- ਡੈਮਾਂ ਦਾ ਜਾਂਦਾ ਐ -
ਬੱਚੇ ਬਜ਼ੁਰਗ ਨੂੰ ਸਾਹ ਦੀ ਚਮੜੀ ਦੀ- ਕੋਈ ਨਾ ਕੋਈ ਮਤਲਬ ਦਿੱਕਤ ਹੋ ਸਕਦੀ ਐ - ਹਾਂਜੀ ਸੋ ਇਹ ਕਾਫ਼ੀ ਜ਼ਿਆਦਾ ਗੰਭੀਰ ਮੁੱਦਾ ਹੈਗਾ- ਪਾਣੀ ਨੂੰ ਅਸੀਂ ਪ੍ਰਦੂਸ਼ਿਤ ਨਾ ਕਰਕੇ ਸਗੋਂ ਇਹੋ ਜਿਹੇ ਹੱਲ ਲ- ਭੀ ਕਿ ਅਸੀਂ ਪਾਣੀ ਨੂੰ ਜਿਹੜਾ ਦੁਬਾਰਾ ਤੋਂ ਵਰਤੋਂ ਕਰ ਸਕੀਏ ਗੰਦਾ ਪਾਣੀ ਉਹਨੂੰ ਅਸੀਂ- ਛਾਣ ਕੇ ਕਿਸੇ ਤਰੀਕੇ ਨਾਲ ਉਹਨੂੰ ਅਸੀਂ ਯੂਜ ਕਰ ਸਕਦੇ ਹਾਂ-
ਹਾਂ ਪਾਣੀ ਵੀ ਸਾਨੂੰ ਕਰਨਾ ਚਾਹੀਦਾ ਯੂਜ ਕਰਨਾ ਚਾਹੀਦਾ ਤੁਹਾਨੂੰ ਦੱਸਿਆ ਆਰੂ ਵਾਲਾ ਪਾਣੀ ਹੋਵੇ ਇਹਨੂੰ ਵੀ ਕਰੋ- ਜਿਹੜਾ ਪਾਈਪ ਲਾਈਨ ਹੋਵੇ ਇਸਨੂੰ ਵੀ ਕਰਨਾ ਚਾਹੀਦਾ-
ਜੀ-
ਅੱਜ ਦੇ ਜਿਹੜੇ ਲੋਕ ਹੈ ਉਹਨਾਂ ਨੂੰ ਵੀ ਦੱਸਣਾ ਚਾਹੀਦਾ ਹੈ ਨਾ ਇਹ ਗੱਲਾਂ ਬਾਰੇ ਉਹ ਵੀ ਜਾਗਰੂਕ ਹੋਣ-
ਇਹ ਸਰਕਾਰ ਨੂੰ ਕੈਂਪ ਲਗਾਉਣੇ ਚਾਹੀਦੇ ਉਪਰਾਲੇ ਕਰਨੇ ਚਾਹੀਦੇ ਸਟੂਡੈਂਟ ਜਿਵੇਂ ਹੁਣ ਸਕੂਲ ਪੱਧਰ ਤੇ- ਕਾਲੇਜ ਪੱਧਰ ਯੂਨੀਵਰਸਿਟੀ ਪੱਧਰ ਤੇ ਜਿਹੜੇ ਬੱਚੇ ਪੜ੍ਹੇ ਲਿਖੇ ਉਹ ਪਿੰਡਾਂ ਚ ਜਾ ਕੇ ਲੋਕਾਂ ਨੂੰ ਚਲੋ ਪਿੰਡਾਂ- ਤਾਂ ਖ਼ੈਰ ਪਾਣੀ ਦੀ ਕਾਫ਼ੀ ਜ਼ਿਆਦਾ ਸਹੂਲਤ ਹੈਗੀ ਸ਼ਹਿਰਾਂ ਦੇ ਵਿੱਚ ਉਹ ਅਵੇਅਰ ਕਰ ਸਕਦੇ ਹੈ ਕਿਉਂਕਿ- ਦੇ ਵਿੱਚ ਜਿਹੜਾ ਪਾਣੀ ਪੀਣ ਵਾਲਾ ਉਹ ਆਉਂਦਾ ਹੀ ਨਾ ਨਹਿਰਾਂ ਤੋਂ ਸਾਫ਼ ਹੋਵੇ ਨਾ ਅਸੀਂ ਸਾਰਾ ਕੁਛ ਦੇਖਦੇ ਹਾਂ ਫਿਰ ਸਾਨੂੰ ਮਤਲਬ ਸਾਡੀ ਮਜਬੂਰੀ ਇੱਕ ਇਨਸਾਨ ਜੇ ਪਾਣੀ ਪਿਆਸ ਲੱਗੀ ਹੋਏਗੀ ਤਾਂ ਪਾਣੀ ਪੀ ਕੇ ਉਹਦੀ ਪਿਆਸ ਬੁਝੋ ਜਗੀ ਅੱਜ ਕੱਲ ਤੁਸੀਂ ਪੈਕਡ ਅਗਰ ਪੀ ਕੇ ਪਾਣੀ ਪੀ ਲੈਂਦੇ ਹੈ ਉਹ ਵੀ ਕੋਈ ਉਹਦੀ ਵੀ ਕੋਈ ਗਰੰਟੀ ਨਹੀਂ ਹੈ। ਉਹ ਇੱਕ ਤਾਂ ਆਏਗਾ ਪਲਾਸਟਿਕ ਦੀ ਬੋਤਲ ਦੇ ਵਿੱਚ ਉਹ ਵੈਸੇ ਹੀ ਤੁਹਾਡੀ ਚ, ਸਿਹਤ ਲਈ ਬੜਾ ਖ਼ਤਰਨਾਕ ਹੈ। ਅਸੀਂ ਲੈਂਦੇ ਹਾਂ ਅਸੀਂ ਵੀ ਪੀਂਦੇ ਹਾਂ ਚਲੋ ਅਸੀਂ ਕਈ ਵਾਰ ਜਿਵੇਂ ਕੋਈ ਫੋਰਨ ਤੋਂ ਬੰਦਾ ਆਉਂਦਾ ਉਹ ਇੰਡੀਆ ਦਾ ਪਾਣੀ ਨਹੀਂ ਪੀਂਦਾ, ਉਹ ਅਲੱਗ ਤੋਂ ਬੋਟਲ ਦਾ ਯੂਜ ਕਰਦਾ ਹੈਗਾ ਉਹਨਾਂ ਦਾ ਟੇਸਟ ਚੇਂਜ ਹੁੰਦਾ ਹੈ, ਹਾਂਜੀ ਪਿਓਰਟੀ ਨਹੀਂ ਹੈਗੀ
ਅਸੀਂ ਵੀ ਦੇਖੋ ਜਾਂਦੇ ਹਾਂ ਮਜਬੂਰੀ ਵਿੱਚ ਸਾਨੂੰ ਵੀ ਖਰੀਦਣਾ ਪੈਂਦਾ ਬਾਹਾਰਾਂ ਦੇ ਬੋਤਲਾਂ ਦਾ ਪਾਣੀ
ਖ਼ਰੀਦਣਾ ਪੈਂਦਾ ਮੈਡਮ ਉਹ ਅਗਰ ਤੁਸੀਂ ਦਿੱਲੀ ਸ਼ਹਿਰ ਦੀ ਗੱਲ ਕਰਦੇ ਉੱਥੇ ਮੈਡਮ ਪਾਣੀ ਹੀ ਉੱਥੇ ਲੋਕ ਚਾਰ ਚਾਰ ਲੀਟਰ ਪਾਣੀ ਪਤਾ ਨੀ ਕਿੰਨਾ ਲੈਂਦੇ ਦੋ ਦੋ ਤਿੰਨ ਤਿੰਨ ਦਿਨ ਕੱਢਦੇ, ਪੀਣ ਵਾਲੇ ਪਾਣੀ
ਹੁਣ ਮੈਡਮ ਤੁਸੀਂ ਜੇ ਤੁਸੀਂ ਸਟੇਸ਼ਨ ਆ ਸਟੇਸ਼ਨ ਵਿੱਚ ਵੀ ਚਲੇ ਜਾ ਸਟੇਸ਼ਨ ਪਾਣੀ ਵਿਕਦਾ ਉੱਥੇ ਮੁੱਲ ਪੈਂਦਾ ਪਾਣੀ ਦਾ ਵੀ ਵਸੀ।
ਹਾਂ ਐਟ ਦਾ ਐਂਡ ਇਹੀ ਆ ਕਿ ਸਰਕਾਰ ਨੂੰ ਜਿਹੜਾ ਹੈਗਾ ਉਪਰਾਲੇ ਇਹੋ ਜਿਹੇ ਕਰਨੇ ਚਾਹੀਦੇ ਕਿ ਜਿਹਦੇ ਨਾਲ ਪਾਣੀ ਪ੍ਰਦੂਸ਼ਿਤ ਨਾ ਹੋ ਕੇ ਲੋੜਵੰਦ ਜਿਵੇਂ ਹੁਣ ਅਸੀਂ ਵੀ ਆ ਸ਼ਹਿਰਾਂ ਦੇ ਵਿੱਚ ਰਹਿੰਦੇ ਤਾਂ ਸਾਡੇ ਘਰੇਲੂ ਜ਼ਰੂਰਤਾਂ ਨੂੰ ਪੂਰੀਆਂ ਹੋਣ ਹਨਾ ਪਾਣੀ ਬਰਬਾਦ ਨਾ ਹੋਏ ਪਰ ਪਾਣੀ ਨੂੰ ਪ੍ਰਦੂਸ਼ਿਤ ਕਰਨ ਤੋਂ ਰੋਕਿਆ ਜਾਣਾ ਚਾਹੀਦਾ ਸੀ।
ਹਾਂਜੀ ਨਹੀਂ ਤੁਸੀਂ ਬਹੁਤ ਸੋਹਣਾ ਦੱਸਿਆ ਸਾਨੂੰ
ਜੀ ਚਲੋ ਮੈਡਮ ਤੁਹਾਡੇ ਨਾਲ ਗੱਲ ਕਰਕੇ ਬੜਾ ਅੱਛਾ ਲੱਗਿਆ ਜੀ, ਧੰਨਵਾਦ ਬਹੁਤ ਬਹੁਤ ਜੀ। ਦਸ ਮਿੰਟ ਹੋ ਗਏ ਨਾ ਓਕੇ ਜੀ
ਓਕੇ